ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਜੀ
ਬੱਸ ਵਧੀਆ
ਹੋਰ ਜੀ ਡਿਨਰ ਕਰ ਲਿਆ ਜੀ ਰਾਤ, ਰੋਟੀ ਰਾਟੀ ਖਾ ਲਈ ਜੀ।
ਹਾਂਜੀ ਡਿਨਰ ਦੇ ਘਰ ਕਾਫ਼ੀ ਦੇਰ ਦਾ ਕਰ ਲਿਆ, ਡਿਨਰ ਤੇ ਹੋ ਗਿਆ ਸੀ, ਬੱਸ ਐਵੇਂ ਹੀ ਬੈਠੇ ਸੀ, ਕਿ ਮੈਂ ਕਿਹਾ ਤੁਸੀਂ ਯਾਦ ਕਰ ਲਿਆ, ਤੇ ਅਸੀਂ ਫਿਰ ਫੋਨ ਚੁੱਕ ਲਿਆ।
ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਚਲੋ, ਬੈਠੇ ਹਾਂ। ਥੋੜ੍ਹਾ ਜਿਹਾ ਨੀਂਦ ਨੂੰਦ ਵੀ ਨੀ ਆ ਰਹੀ, ਮੈਂ ਕਿਹਾ ਚਲੋ ਭਾਜੀ ਨੂੰ ਫੋਨ ਹੀ ਲਾ ਲਈਏ ਅੱਜ।
ਬਹੁਤ ਵਧੀਆ ਕੀਤਾ ਕੀਤਾ, ਭਾਜੀ ਬਹੁੱਤ ਵਧੀਆ ਕੀਤਾ, ਹੋਰ ਘਰ ਸਭ ਵਧੀਆ।
ਹਾਂਜੀ ਹਾਂਜੀ ਜੀ ਵਧੀਆ ਜੀ, ਤੁਸੀਂ ਦੱਸੋ।
ਹਾਂ ਬਸ ਸਭ ਵਧੀਆ, ਹੋਰ ਕੀ ਚੱਲਦਾ ਪਿਆ ਲਾਈਫ ਚੱ।
ਹਾਂਜੀ ਹਾਂਜੀ ਲਾਈਫ 'ਚੱ ਸੱਭ ਵਧੀਆ। ਮੈਂ ਥੋੜ੍ਹਾ ਜਿਹਾ ਭਾਜੀ ਤੁਹਾਡੇ ਕੋਲ ਆ ਪੁੱਛਣਾ ਚਾਹੁੰਦਾ ਸੀ, ਜਿਵੇਂ ਹੁਣ ਮੈਂ ਮੰਨ ਲਓ, ਕੀ ਕੋਈ ਬਿਜ਼ਨਸ ਕਰ ਰਿਹੇ ਹਾਂ।
ਹਾਂਜੀ
ਤੇ ਉਹਨੂੰ ਚਲਾਉਣ ਲਈ ਕਿੰਨਾ ਟਾਈਮ ਲੱਗਦਾ, ਕਿਵੇਂ ਚੱਲਦਾ ਐ, ਕੁੱਛ ਮੈਨੂੰ ਦੱਸ ਸਕਦੇ ਹੋ।
ਹਾਂਜੀ ਬਿਲਕੁਲ ਮੇਰਾ ਆਲਰੇਡੀ ਇੱਕ ਬਿਜ਼ਨਸ ਹੈ ਹੀ ਐ, ਤੇ ਮੈਂ ਤੁਹਾਨੂੰ ਅੱਛਾ ਸਜੀਸ਼ਨ ਦੇ ਸਕਦਾ।
ਹਾਂਜੀ ਹਾਂਜੀ ਹਾਂਜੀ
ਉਹੀ ਹੈ ਨਾ, ਦੇਖੋ ਕੋਈ ਵੀ ਬਿਜ਼ਨਸ ਨੂੰ ਅਗਰ ਬਹੁਤ ਅੱਛਾ ਮਤਲਬ ਤੁਹਾਨੂੰ ਬਿਲਡ ਕਰਨਾ ਵਧੀਆ ਬਨਾਨਾ ਤੇ ੳਹ ਮਿਨੀਮਮ ਪੰਜ ਸਾਲ ਤੇ ਉਹਨੂੰ ਸਿਰਫ ਤੁਹਾਡੀ ਮਿਹਨਤ ਚਾਹੀਦੀ ਹੈ
ਹਾਂਜੀ ਬਿਲਕੁਲ ਚਾਹੀਦੀ ਹੈ ਜੀ
ਮਤਲਬ ਦੇਖੋ ਹੁਣ ਮੈਂ ਤੁਹਾਨੂੰ ਕਹਿ ਦਾ ਛੇ ਮਹੀਨੇ ਸਾਲ ਉਹ ਤਾਂ ਦੇਖੋ ਵੈਸੇ ਐਸੀਆਂ ਗੱਲਾਂ ਨੇ ਕਿ ਤੁਸੀਂ ਉਹਨੂੰ ਸਿਰਫ ਸਟੇ ਕਰ ਸਕਦੇ ਹੋ ਮਤਲਬ ਉਹਨੂੰ ਰੋਕ ਸਕਦੇ ੳ ਪੰਜ ਸਾਲ ਤੇ ਉਹਨੂੰ ਐਸੀ ਮਿਹਨਤ ਚਾਹੀਦੀ ਹੈ ਕਿ ਤੁਸੀਂ ਪੰਜ ਸਾਲ ਅਗਰ ਟਿਕ ਗਏ ਬਿਜਨਸ ਚ ਤਾਂ ਫੇਰ ਤੁਸੀਂ ਅਪਨਾ ਮਤਲਬ ਬੱਲੇ ਬੱਲੇ ਹੋ ਜਾਂਦੀ ਹੈ
ਨਹੀਂ ਇਹ ਤੇ ਮੈਂ ਵੀ ਸੁਨ ਇਹਦਾ ਇਨਾ ਤੇ ਮੈਂ ਵੀ ਦੇ ਸੁਨ ਦੇਖਿਆ ਜੀ ਪਰਖਿਆ ਕਿ ਬੰਦਾ ਪਹਿਲੇ ਸਾਲ ਤੇ ਬਿਜਨਸ ਨੂੰ ਇੱਕ ਕਿਸਮ ਦਾ ਦੇਖਦਾ ਏ ਕਿਵੇਂ ਕਿਵੇਂ ਦੂਸਰੇ ਸਾਲ ਹਲਕਾ ਹਲਕਾ ਤੀਸਰੇ ਸਾਲ ਤੁਹਾਡਾ ਕਹਿਨਾ ਠੀਕ ਹੈ ਕਿ ਬਈ ਚੌਥੇ ਪੰਜਵੇਂ ਸਾਲ ਵਧੀਆ ਚੱਲ ਜਾਂਦਾ
ਕਿਹ ਰਿਹਾ ਕਿ ਪੰਜ ਸਾਲ ਤੇ ਬਸ ਤੁਸੀਂ ਮਿਹਨਤ ਕਰਨੀ ਉਹ ਚ ਫੇਰ ਉਹਦੇ ਬਾਅਦ ਤੁਹਾਡਾ ਜੋ ਰ ਫੋਰਟ ਮਤਲਬ ਕਿ ਜੋ ਇੱਕ ਹੁੰਦੇ ਆ ਨਾ ਮੱਖਣ ਚੱਲਨ ਵਾਲਾ ਬਿਜਨਸ ਉਹ ਚਾਲੂ ਹੁੰਦਾ ਤੇ ਤੁਸੀਂ ਸੋ ਹੁਨ ਇਹ ਵੇ ਕਿ ਬਾਕੀ ਹੋਰ ਦੂਜੀ ਚੀਜ਼ ਬਿਜਨਸ ਦੇ ਅੰਦਰ ਤਿੰਨ ਚਾਰ ਚੀਜ਼ਾਂ ਇੱਕ ਤੁਸੀਂ ਦੇਖੋ ਉਹਨੂੰ ਲੌਂਗ ਟਾਈਮ ਅਗਰ ਕੋਈ ਚੀਜ਼ ਤੁਸੀਂ ਬਿਜਨਸ ਸਟਾਰਟ ਕੀ ਤੇ ਉਹਨੂੰ ਲੌਗ ਟਾਈਮ ਚਲਾਓ ਫੇਰ ਦੂਜੀ ਚੀਜ਼ ਉਹ ਸਭ ਤੋਂ ਮੇਨ ਜੋ ਜ਼ਰੂਰਤ ਹੁੰਦੀ ਹੈ ਉਹਦੀ ਜਦ ਪੂੰਜੀ ਹੁੰਦੀ ਏ ਜੇ ਤੁਸੀਂ ਅਗਰ ਆਪਨੀ ਪੂੰਜੀ ਲਾਈ ਹੈ ਤੇ ਉਹ ਪੂੰਜੀ ਨੂੰ ਤੁਸੀਂ ਐਸਾ ਮਤਲਬ ਕਿ ਕੈਲਕੂਲੇਟ ਕਰਕੇ ਚੱਲਨਾ ਕਿ ਪੂੰਜੀ ਹਰ ਮਹੀਨੇ ਜਾਂ ਹਰ ਦੋ ਮਹੀਨੇ ਵਧਣੀ ਏ ਉਹ ਵੱਧੇਗੀ ਤਾਂ ਹੀ ਤੁਹਾਡੇ ਬਿਜਨਸ ਚ ਗਰੋਥ ਹੋਨੀ ਹੈ
ਹਾਂਜੀ ਉਹ ਤੇ ਹੈ ਮੰਨ ਲਓ ਕਿ ਜੇ ਅਸੀਂ ਦੋ ਲੱਖ ਰੁਪਏ ਦਾ ਮਾਲ ਭੇਜਿਆ ਤੇ ਸਾਨੂੰ ਨਹੀਂ ਨਹੀਂ ਵੀ ਮੈਕਸਿਮਮ ਮਹੀਨੇ 'ਚ ਵੀਹ ਪੱਚੀ ਹਜ਼ਾਰ ਰੁਪਏ ਤੋਂ ਬਚਨਾ ਚਾਹੀਦਾ ਸ਼ੁਰੂ ਸ਼ੁਰੂ ਚ
ਹਾਂਜੀ ਉਹੀ ਹੈ ਦੇਖੋ ਅਪਨੀ ਕਮਾਈ ਦਾ ਦੇਖੋ ਪੰਜ ਪਰਸੈਂਟ ਦੇਖੋ ਬਚਦਾ ਚਾਹੇ ਜਿਵੇਂ ਵੀ ਕਰ ਲੋ ਜਿੰਨਾ ਮਰਜ਼ੀ ਤੁਸੀਂ ਬਿਜਨਸ ਕਰ ਲਓ ਕੋਈ ਸਾ ਵੀ ਕਰ ਲਓ ਤੁਸੀ ਅਗਰ ਬਿਜਨਸ ਚ' ਅਗਰ ਮਹੀਨੇ ਦਾ ਆਪਨਾ ਨੈਟ ਪੰਜ ਪਰਸੈਂਟ ਨਹੀਂ ਕਮਾ ਪਾਏ ਤੇ ਫਿਰ ਤੁਸੀਂ ਉਹ ਬਿਜਨਸ ਵੀ ਨਹੀਂ ਕਰੋ ਉਹ ਮਤਲਬ ਕੋਈ ਬਿਜਨਸ ਨਹੀਂ ਚਲਾਇਆ ਜਾਂਦਾ ਅਗਰ ਤੁਸੀਂ ਪੰਜ ਪਰਸੈਂਟ ਨਹੀਂ ਕਮਾਇਆ ਤੇ
ਹਾਂਜੀ ਹਾਂਜੀ ਔਰ ਬਿਜਨਸ ਭਾਜੀ ਇੱਕ ਤਾਂ ਇੱਕ ਤੇ ਬਿਜ਼ਨਸ ਬੋਲਬਾਲੇ ਬੋਲੀ ਬੋਲੀ ਤੇ ਵੀ ਹੁੰਦੇ ਜੀ ਦੇਖੋ ਆਪਾਂ ਜਿੰਨਾ ਕਸਟਮਰ ਨਾਲ ਪਿਆਰ ਨਾਲ ਗੱਲ ਕਰਾਂਗੇ ਜਿੰਨੀ ਆਪਾਂ ਅ ਫੈਸਿਲਿਟੀ ਦੇਵਾਂਗੇ ਕਸਟਮਰ ਨੂੰ ਜਾਂ ਮੰਨ ਲਓ ਵੀ ਕੁਜ ਵੀ ਚੀਜ਼ ਤੇ ਉਸ ਹਿਸਾਬ ਨਾਲ ਸਾਡੇ ਨਾਲ ਦੂਸਰੀ ਵਾਰ ਕਸਟਮਰ ਆਏਗਾ ਨਾ
ਹੁ ਬਿਲਕੁਲ ਬਿਲਕੁਲ ਹੁਣੋ ੳਹੀ ਹੈ ਦੇਖੋ ਸਰਵਿਸ ਔਰ ਕੁਆਲਿਟੀ ਦੋ ਚੀਜ਼ਾਂ ਬੜੀ ਇੰਪੋਰਟੈਂਟ ਨੇ ਬਿਜ਼ਨਸ ਦੇ ਵਿੱਚ ਤੁਸੀਂ ਅਗਰ ਕਿ ਤੁਸੀ ਆਪ ਸਰਵਿਸ ਔਰ ਕੁਆਲਿਟੀ ਦੇ ਰਹੇ ਹੋ ਤੁਹਾਡਾ ਰਿਪੀਟ ਔਡਰ ਆਨਾ ਤੁਹਾਡਾ
ਹਾਂਜੀ ਔਰ ਨੰਬਰ ਦੋ ਹਾਂ ਉਹ ਵੀ ਤੁਹਾਡੀ ਗੱਲ ਠੀਕ ਹੈ ਔਰ ਕੁਛ ਵਾਰ ਐਸਾ ਹੋ ਜਾਂਦਾ ਕਿ ਕਸਟਮਰ ਦੇ ਜਿਵੇਂ ਮੰਨ ਲਓ ਹੁਨ ਮੈਂ ਜੀ ਕਿਸੀ ਅ ਜਿਵੇਂ ਮੰਨ ਲਉ ਕਿ ਮੈਂ ਜੀ ਬਾਈਕ ਪੇਰ ਦਾ ਹੀ ਬਿਜਨਸ ਕੀਤਾ ਜੀ ਪਹਿਲਾਂ ਮੈਂ ਚਾਰ ਸਾਲ ਮਿਹਨਤ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਸ਼ੋਪ ਕਰ ਰਿਹਾ, ਕੁਛ ਕਰ ਰਿਹਾ। ਉਹਦੇ ਲਈ ਮੈਨੂੰ ਜੇ ਕਸਟਮਰ ਬਣਾਉਣ ਵਾਸਤੇ, ਜੇ ਮੈਨੂੰ ਕੋਈ ਘਰ ਬੁਲਾਏਗਾ, ਕਿ ਮੇਰੀ ਘਰਸੇ ਘਰੋਂ ਮੇਰਾ ਵਾਈ। ਲੈ ਜਾਓ, ਉਹਦੀ ਸਰਵਿਸ ਕਰਦੋ, ਜੇ ਉਹ ਮੈਂ ਲੈ ਕੇ ਕੇ ਜਾਵਾਂਗਾ, ਔਰ ਪਿਆਰ ਨਾਲ ਗੱਲਬਾਤ ਕਰਾਂਗਾ, ਤਾਂ ਹੀ ਬਿਜਨਸ ਦੀ ਗਰੋਥ ਹੋਣੀ ਹੈ ਉਹਨਾਂ ਨੇ ਚਾਰ ਨੂੰ ਹੋਰ ਬੋਲਣਾ ਕਿ ਅ ਉਹਨਾਂ ਦੀ ਉਹਨ ਹਮਾਰੇ ਪਾਸ ਉਹ ਸਾਡੇ ਕੋਲੋਂ ਆਂਦੇ ਨੇ ਭਾਜੀ ਉਹਨਾਂ ਕੋਲੋਂ ਗੱਡੀ ਕਰਾਓ ਜੀ ਤੁਸੀਂ ਉਹ ਘਰੋਂ ਲੈ ਕੇ ਜਾਂਦੇ ਨੇ ਘਰੋਂ ਲੈ ਕੇ ਜਾਂਦੇ ਨੇ ਮੈ ਮਤਲਬ ਕੁਛ ਬਿਜਨਸ ਚਲਾਉਣ ਲਈ, ਕੁਛ ਨਾ ਕੁਛ ਬੰਦੇ ਕੋ ਟੈਕਟ ਕੁਛ ਹਾਂਜੀ, ਔਰ ਕੁੱਝ ਨਾ ਕੁਛ ਐਕਸਟਰਾ ਕਰਨਾ ਪੈਂਦਾ ਔਰ ਕੁਛ ਐਸਾ ਵੀ ਹੈ ਜੀ, ਬਿਜਨਸ ਚ ਦੇਖੋ ਕੁਛ ਪੈਸੇ ਵੀ ਬੰਦੇ ਦੇ ਲੋਸ ਵੀ ਹੁੰਦੇ ਨੇ ਕੁਛ ਪਸੇ ਮਾਰਕੀਟ 'ਚ ਥੱਲੇ ਰੱਖਣੇ ਪੈਂਦੇ ਨੇ ਮਤਲਬ ਕੀ ਥੋੜਾ ਪੈਸਾ ਮਾਰਕੀਟ ਚ ਆਪ ਆਪਾਂ ਘੁੰਮਾਵਾਂਗੇ, ਤਾਂ ਹੀ ਉਹੀ ਪੈਸਾ ਘੁੰਮ-ਘੁੰਮ ਕੇ ਆਏਗਾ, ਸਾਡੇ ਕੋਲ ਜੇ ਆਪਾਂ ਇਹ ਸੋਚਾਂਗੇ ਕਿ ਆਪਾਂ ਪੰਜ ਲੱਖ ਰੁਪਇਆ ਬਿਜਨਸ ਚਲਾਇਆ, ਪਰ ਸਾਡਾ ਦੋ ਲੱਖ ਤੇ ਆਈ ਨਹੀਂ ਰਿਹਾ ਵਾਪਿਸ ਤੇ, ਉਹ ਜੇ ਦੋ ਲੱਖ ਵਾਪਸ ਆਏਗਾ, ਤੇ ਫੇਰ ਬਿਜਨਸ ਨਹੀਂ ਚੱਲਣਾ।
ਹਾਂ ਉਹੀ ਹੈ ਦੇਖੋ-ਦੇਖੋ।
ਤੇ ਸ਼ੁਰੂ-ਸ਼ੁਰੂ ਚ ਬੰਦੇ ਨੂੰ ਲਾਣਾ ਪੈਂਦਾ ਹੈ, ਤੇ
ਦੇਖੋ ਪੂੰਨਜੀ ਤੁਸੀਂ ਮੰਨ ਲਓ, ਇੱਕ ਲੱਖ ਰੁਪਏ ਲਾਇਆ ਤੇ ਤੁਸੀਂ ਪੰਜ ਹਜ਼ਾਰ ਰੁਪਏ ਮਹੀਨਾ ਕਮਾ ਲਓਗੇ, ਆਰਾਮ ਨਾਲ ਤੇ ਉਹੀ ਹੈ ਕਿ, ਤੁਸੀਂ ਹੁਣ ਜਿੰਨਾ ਲਾਓਗੇ, ਓਨਾ ਹੀ ਤੁਸੀਂ ਮਤਲਬ ਕੀ ਕਮਾਓਗੇ।
ਹਾਂਜੀ-ਹਾਂਜੀ,
ਸਰਵਿਸ ਔਰ ਕੁਆਲਿਟੀ ਤਾਂ ਮੇਨ ਹੈ ਹੀ ਹੈ, ਹੁਣ ਤੁਸੀਂ ਮੰਨ ਲਓ ਤੁਸੀਂ ਕਹਿ ਰਹੇ ਹੋ ਹੈ ਗੱਲ। ਕਿ ਅਸੀਂ ਕਿਸੇ ਦੀ ਗੱਡੀ ਰਿਪੇਅਰ ਕਰਨੀ ਹੈ, ਤੇ ਅਸੀਂ ਉਹਨੂੰ ਲੈਣ ਜਾਣਾ। ਅਤੇ ਹੁਣ ਦੇਖੋ ਭਾਂਜੀ ਹੁਨ, ਇੱਕ ਹੁੰਦਾ ਕੀ ਇਹ ਕਿ ਇਹ ਤੁਹਾਡੀ ਲਾਈਨ ਜੋ ਹੈ। ਐਡ 'ਚ ਕੀ ਹੈ ਕਿ, ਤੁਹਾਨੂੰ ਸਰਵਿਸ ਹੀ ਸਭ ਤੋਂ ਮੇਨ ਹੈ। ਹੁਣ ਤੁਸੀਂ, ਅਗਰ ਉੱਥੇ ਆ ਅਗਰ ਆ ਮੰਨ ਲਓ ਇੱਕ ਕੌਲ ਤੇ ਪਹੁੰਚ ਗਏ, ਤੇ ਫਿਰ ਕੱਲ੍ਹ ਨੂੰ ਜੋ ਹੈ ਉਹ ਮੌਤਾਂ ਇੱਕ ਹੁੰਦਾ ਨਾ ਕਹਿੰਦੇ ਨੇ, ਕਿ ਅਹ ਮੂੰਹ ਤੋਂ ਕੀਤੀ ਹੋਈ ਤਾਰੀਫ਼ ਤੇ ਉਹ ਫੇਰ ਹਰ ਜਗ੍ਹਾ, ਮਤਲਬ ਇਨੀ ਐਸੀ ਵਾਇਰਲ ਹੋ ਜਾਂਦੀ ਹੈ ਫੈਲ ਜਾਂਦੀ ਹੈ, ਕਿ ਹਰ ਕੋਈ ਇਨਸਾਨ ਇਹ ਕਹਿੰਦਾ ਕਿ, ਨਹੀਂ ਜੀ ਉਹ ਭਾਈ ਉਹਨੂੰ ਯਾਦ ਕਰੋ ਜੀ ਯਾਰ। ਉਹਨੇ ਮਤਲਬ ਬਹੁਤ ਅੱਛੀ ਸਰਵਿਸ ਦਿੱਤੀ, ਸਾਨੂੰ ਤੇ ਉਹ ਫੇਰ ਫਰਕ ਪੈਂਦਾ ਤੇ। ਚੀਜ਼ਾਂ ਨਾਲ ਦੇਖੋ, ਤੁਹਾਡੀ ਮਤਲਬ ਬਿਹੇਵੀਅਰ ਨਾਲ ਤੁਹਾਡੀ ਹਰਕਤਾਂ ਨਾਲ ਕੀ ਤੁਸੀਂ ਕਿਵੇਂ ਗੱਲ ਕਰਦੇ ਹੋ, ਕਿਸੇ ਨਾਲ ਤੇ ਉਹ ਇਸ ਕਰਕੇ ਬਿਜਨਸ ਚ ਕਾਫੀ ਮਤਲਬ ਤਿੰਨ ਚਾਰ ਪੁਆਇੰਟਸ ਹੈਗੇ ਨੇ, ਅਸੀਂ ਜੋ ਯੂਜ ਹੋਣੇ ਚਾਹੀਦੇ ਨੇ, ਜੋਕਿ ਬਹੁਤ
ਪੁਆਇੰਟਸ ਵੀ ਹੈਗੇ ਨੇ, ਹੋਰ ਨੰਬਰ ਇਹ ਗੱਲ ਦੀ ਦਾਏ ਕਿ, ਸਾਨੂੰ ਸਬਸ ਪਹਿਲੀ ਹੈ ਬੋਲਬਾਣੀ ਜੀ।
ਹਾਂਜੀ-ਹਾਂਜੀ,
ਉਹੀ ਮੈਂ ਪਹਿਲੇ ਗੱਲ ਕਰ ਰਿਹਾ ਸੀ ਜੇ ਮੰਨ ਲਓ, ਮੇਰੀ ਕੁਆਲਿਟੀ ਤੇ ਵਧੀਆ ਹੈ। ਠੀਕ ਹੈ ਜੀ, ਮੇਰੇ ਕੋਲ ਹੁਨਰ ਵੀ ਵਧੀਆ, ਮੈਂ ਸਰਵਿਸ ਵੀ ਵਧੀਆ ਦੇ ਰਿਹਾ। ਜੇ ਮੈਂ ਕਸਟਮਰ ਨਾਲ ਗੱਲ ਹੀ ਨੀ ਢੰਗ ਨਾਲ ਕਰ ਰਿਹਾ, ਤੇ ਉਹਨੇ ਤੇ ਫੇਰ ਅਗਲੀ ਵਾਰ ਇਹੀ ਬੋਲਿਆ ਨਾ। ਕਿ ਆਪਾਂ ਕੰਮ ਨੂੰ ਕੀ ਕਰਨਾ, ਜੇ ਬੰਦੇ ਨੂੰ ਬੋਲਣ ਦੀ ਜਾਂਚ ਨਹੀਂ।
ਹਾਂਜੀ-ਹਾਂਜੀ, ਉਹੀ ਬਿਲਕੁਲ ਹੂੰ, ਬਹੁਤ ਚੀਜ਼ਾਂ ਹੁੰਦੀਆਂ, ਮਤਲਬ ਕਾਫ਼ੀ ਚੀਜ਼ਾਂ ਹੁੰਦੀਆਂ ਨੇ। ਕਿ ਬੋਲਣਾ ਗੱਲ ਕਰਨਾ, ਡੀਲ ਕਰਨਾ ਕਨਵਰੇਸ਼ਨ ਕਰਨੀ। ਮਤਲਬ, ਕਾਫੀ ਚੀਜ਼ਾਂ ਹੁੰਦੀਆਂ ਨੇ।
ਜਿਵੇਂ ਤੁਸੀਂ ਕਹਿ ਰਹੇ ਸੀ, ਭਾਜੀ ਕਿ ਮੇਰਾ ਆਪਣਾ ਬਿਜਨਸ ਹੈ, ਚਲੋ ਅੱਛੀ ਗੱਲ ਹੈ। ਅਤੇ ਕੁਛ ਵਾਰ ਬਿਜਨਸ 'ਚ ਐਸਾ ਵੀ ਹੋ ਜਾਂਦਾ ਹੈ, ਕਿ ਕੁਛ ਕਸ਼ ਕੁਛ ਗਾਹਕ ਏਸੇ ਜੇ ਹੁੰਦੇ ਨੇ ਕੁਛ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਬਿਜਨਸ ਚ ਸਾਨੂੰ ਗੁੱਸੇ ਚ ਬੋਲ ਜਾਂਦੇ ਨੇ ਯੇ ਆਪ ਨੇ ਕਿਆ ਕਰਦਿਆ ਸਰਦਾਰ ਜੀ ਪਾਜੀ ਜੀ ਯੇ ਆਪਨੇ ਐਸੇ ਕੈਸੇ ਕਰਦਿਆ ਯੇਹ ਹਮੇ ਤੌ ਪਸੰਦ ਹੀ ਨਹੀਂ ਆਇਆ ਹਮੇ ਤੋ ਦੀ ਚਾਹੀਏ ਹੀ ਨਹੀਂ ਆਪ ਲੈ ਜਾਓ ਅਪਨਾ ਯੇ ਵੋ ਤੇ ਉਹਦੇ ਲਈ ਵੀ ਦੁਕਾਨਦਾਰ ਨੂੰ ਸ਼ਾਂਤ ਰਹਿਣਾ ਪੈਂਦੈ ਕਿ ਨਹੀਂ ਚਲੋ ਕੋਈ ਨੀ ਹਾਂਜੀ।
ਸਬਰ ਬਹੁਤ ਜ਼ਰੂਰੀ ਹੈ ਭਾਜੀ ਦੇਖੋ, ਹੁਣ ਉਹੀ ਦੇ ਕਿਹਾ ਨਾ ਕਿ ਬਿਜਨਸ ਜੋ ਬਿਜਨਸ ਵਰਡ ਏ ਨਾ, ਉਹ ਐਸਾ ਵਰਡ ਏ ਕਿ ਇੱਕ ਮਤਲਬ ਓਵਰਔ ਮਤਲਬ ਕਿ ਪੂਰਾ ਇਸ ਤਰੀਕੇ ਦਾ ਕਿ ਤੁਹਾਨੂੰ ਹਰ ਇੱਕ ਚੀਜ਼ ਆਣੀ ਚਾਹੀਦੀ ਏ ਤੁਹਾਨੂੰ ਹਿਸਾਬ ਵੀ ਆਂਣਾ ਚਾਹੀ ਐ ਤੁਹਾਨੂੰ ਸੇਲਸ ਵੀ ਆਣੀ ਚਾਹੀਦੀ ਏ ਤੁਸੀਂ ਦੀ ਗੱਲ ਕਰਨਾ ਵੀ ਜਾਣਦੇ ਹੋ ਤੁਸੀਂ ਕਿਸੇ ਨੇ ਕੰਮ ਕਰਾਣਾ ਜਾਣਦੇ ਹੋ ਹੋਰ ਇੰਪਲੋਈਜ਼ ਸਟਾਫ ਨਾਲ
ਤੇ ਬਾਅਦ ਚ ਪਹਿਲੇ ਕਸਟਮਰ ਨੂੰ ਹੈਂਡਲ ਜੇ ਹੈਂਡਲ ਕਰਨਾ ਫਿਰ ਉਸ ਤੋਂ ਬਾਅਦ ਓਹਨੂੰ ਜੋ ਪ੍ਰਾਈਜ਼ ਹੈ ਉਹ ਦੱਸਣਾ ਫਿਰ ਉਸ ਪ੍ਰਾਈਜ਼ ਤੋਂ ਉਹਨੂੰ ਕਿਵੇਂ ਆਪਾਂ ਮਤਲਬ ਕਿ ਕਈ ਵਾਰ ਕਸ਼ ਕਸ਼ਟਮਰ ਐਸੇ ਹੁੰਦੇ ਨੇ ਕਿ ਆਪਾਂ ਬੋਲੇ ਜੀ ਆਪ ਕੇ ਪਾਨਸੋ ਸੌ ਰੁਪਇਆ ਹੋ ਗਿਆ ਜੀ ਉਹਨੇ ਕਹਿਣਾ ਲਓ ਜੀ ਪੰਜ ਸੌ ਰ ਕਈ ਵਾਰ ਐਸੇ ਹੁੰਦੇ ਨੇ ਜੀ ਸਾਢੇ ਤਿੰਨ ਸੌ ਲੈਲੋ ਜੀ ਚਾਰ ਸੌ ਲੈਲੌ ਜੀ ਸਾਢੇ ਚਾਰ ਸੌ ਲੈਲੌ ਉਹਨਾ ਨੂੰ ਵੀ ਆਪਾ ਆਪਾਂ ਹੈਂਡਲ ਕਰਕੇ ਜਿੱਥੇ ਸਾਨੂੰ ਠੀਕ ਲੱਗਦਾ ਥੋਂ ਰੋਕ ਕੇ ਪੈਸੇ ਲੈਣਾ ਇਹ ਸਭ ਦੀ ਨੌਲੇਜ ਹੋਣੀ ਚਾਹੀਦੀ ਏ ਤੇ ਜਿਵੇਂ ਜਿਵੇਂ ਥੋੜਾ ਬਹੁਤ ਮੈਨੂੰ ਪਤਾ ਜੀ ਜਿਵੇਂ ਤੁਸੀਂ ਥੋੜਾ ਬਹੁਤ ਦਸਿਆ ਤੇ ਇਵੇਂ ਇ ਬੰਦਾ ਚਾਰ ਪੰਜ ਬੰਦੇ ਜਿਵੇਂ ਮੰਨ ਲਓ ਕਿ ਆਪਾਂ ਜਿਵੇਂ ਤੁਹਾਡੇ ਕੋ ਕੁਛ ਪੁੱਛਿਆ ਕਿਸੇ ਹੋਰ ਕੋ ਪੁੱਛਾਂਗੇ ਤਾਂ ਇਹਦਾ ਬੰਦਾ ਆਰਾਮ ਆਰਾਮ ਨਾਲ ਸਟੈਂਡ ਲੈ ਕੇ ਬਿਜਨਸ ਆਪਣਾ ਸਟੈਂਡ ਕਰ ਲੈਂਦਾ ਜੇ ਮਨ ਔਰ ਨਿਤ ਸਾਫ਼ ਹੋਏ, ਜੇ ਅਸੀਂ ਇਹ ਸੋਚੀਏ। ਕਿ ਅਸੀਂ ਤੇ ਜੀ। ਦੋ ਲੱਖ ਰੁਪਿਆ ਲਾਇਆ ਜੀ ਸਾਨੂੰ, ਤੇ ਇੱਕ ਦਿਨ 'ਚ ਹੀ ਦਸ ਹਜਾਰ ਰੁਪਿਆ ਆਜੇ। ਐਸਾ ਤੇ ਬੋਹਤ ਔਖਾ ਹੈ ਜੀ, ਐਸਾ ਹੁੰਦਾ ਹੈ ਪਰ। ਕਹਿਣਾ ਤੁਹਾਡਾ ਉਈ ਹੈ ਕਿ ਜਿੰਨਾ ਗੁੜ ਡੇਗਾਂਗੇ ਓਨਾ ਮਿੱਠਾ ਜਿੰਨੇ ਆਪਾਂ ਪੈਸੇ ਲਾਵਾਂਗੇ ਓਨੇ ਪੈਸੇ ਆਉਣਗੇ।
ਜ਼ੀ, ਜ਼ੀ ਬਿਲਕੁਲ, ਬਿਲਕੁਲ।
ਹੁਣ ਮੰਨ ਲਓ ਮੈਂ ਦਸ ਹਜ਼ਾਰ ਰੁਪਇ ਲਾਇਆ ਔਰ ਮੈਂ ਸੋਚਾ ਬਈ ਮੈਂ ਮਹੀਨੇ ਚ ਬਈ ਮੈਂ ਦੱਸ ਲਾਇਆ ਇਹਨੂੰ ਮਹੀਨੇ ਚ ਲੱਖ ਰੁਪਇਆ ਕਰਦਾ ਐਸ ਨਹੀਂ ਹੋ ਸਕਦਾ ਜੇ ਮੈਂ ਦਾਸ ਲਾਖ ਲਾਵਾਂਗਾ। ਤੇ ਤਾਂ ਜਾ ਕੇ ਮੈਂ ਮਹੀਨੇ ਚ ਪੰਜਾਹ ਸੱਠ ਹਜ਼ਾਰ ਰੁਪਿਆ
ਬਿਲਕੁਲ, ਬਿਲਕੁਲ ਸਹੀ ਪਾਜੀ ਪੰਜ ਪਰਸੈਂਟ ਤੁਸੀਂ ਕਮਾ ਹਾਂ ਪੂੰਜੀ ਤਾਂ ਪੰਜ ਪਰਸੈਂਟ ਕਮਾ ਪਾਓਗੇ।
ਪਰ ਏਹ ਹੈਗੀ ਜੀ ਦੇਖੋ। ਮਹੀਨੇ ਚ ਆਪਾਂ ਜੇ ਜੋ ਮਾਲ ਪਾਇਆ ਉਹ ਮਾਲ ਮਹੀਨੇ ਚ ਨਹੀਂ ਵਿਕਦਾ। ਲੇਕਿਨ ਸਾਨੂੰ। ਜੋ ਮਾਲ ਸਾਡਾ ਸਟੋਕ ਪਿਆ, ਉਹ ਵੀ ਇੱਕ ਕਿਸਮ ਦਾ ਵਿਕੇਗਾ ਆਣਾ, ਤੇ ਸਾਡੇ ਕੋਇ ਏ ਨਾ, ਉਹਦਾ ਵੀ ਬੈਨੀਫਿਟ ਮੰਨ ਲਉ। ਹੁਣ ਕਈਆਂ ਚ ਕੀ ਹੁੰਦੈ। ਅ ਪੱਚੀ ਪਰਸੈਂਟ ਲੈਸ ਵੀ ਹੁੰਦੈ, ਕਇਆ ਚ ਦਸ ਵੀ ਹੁੰਦੈ, ਕਇਆ ਚ ਪੰਜ ਵੀ ਹੁੰਦੈ। ਸਾਡੀ ਤਾਂ ਚੀਜ਼ ਵੱਧ ਕੇ ਹੀ ਖੜੀ ਏ ਨਾ ਜੀ।
ਬਿਲਕੁਲ ਸਹੀ ਗੱਲ ਏ।
ਅੱਜ ਨੀ ਜਾਏਗੀ ਕਾਲ ਜਾਏਗੀ ਪਰ ਉਹਨਾਂ ਨੇ ਦੇ ਕੇ ਜਾਣੈ ਨਾ।
ਚਲੀਨਾ ਏਕ ਗੱਲ ਦੱਸਾਂ ਮੇਰੀ ਨਾ ਕੋਲ ਆ ਰੀ ਏ ਤੇ ਮੈਂ ਤੁਹਾਡੇ ਨਾਲ ਨਾ ਫਿਰ ਕਦੀ ਗੱਲ ਕਰਦਾ। ਤੁਹਾਡੇ ਨਾਲ ਬੌਤ ਅੱਛਾ ਲੱਗਿਆ ਗੱਲ ਕਰਦੇਆਂ ਹਨਾ ਓਕੇ ਭਾਜੀ ਸਤ ਸ੍ਰੀ ਕਾਲ।